ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਹੈ ਤੁਹਾਡਾ?
ਵਧੀਆ ਜੀ ਵਧੀਆ ਤੁਸੀਂ ਦੱਸੋ?
ਠੀਕ ਹੈ ਘਰ ਸਾਰੇ? ਹੋਰ ਕੀ ਚੱਲ ਰਿਹਾ ਅੱਜ ਕੱਲ?
ਠੀਕ ਹੈ ਜੀ ਸਭ ਵਧੀਆ। ਹਾਂਜੀ ਹਾਂਜੀ ਸਭ ਵਧੀਆ।
ਹਾਂ ਹੁਣ ਕਿਹੜਾ ਤਿਉਹਾਰ?
ਹਾਂਜੀ ਹੁਣ ਤਾਂ ਰੱਖੜੀ ਆਉਣ ਵਾਲੀ। ਏ
ਤੁਹਾਨੂੰ ਤਿਉਹਾਰ ਪਸੰਦ ਹੈ ਜੀ?
ਜੀ ਬਹੁਤ ਵਧੀਆ ਲੱਗਦੇ ਆ ਤਿਉਹਾਰ ਤੇ ਰੌਣਕਾਂ ਹੁੰਦੀਆਂ ਹੈ।
ਮੈਨੂੰ ਤਾਂ ਆਪ ਤਿਉਹਾਰ ਬੜੇ ਪਸੰਦ ਹੈ। ਹੁਣ ਜਿਵੇਂ ਰੱਖੜੀ ਦਾ ਤਿਉਹਾਰ ਆ ਵਾਲਾ ਏ ਬੜੀ ਮੈਨੂੰ ਤਾਂ ਸ਼ੌਂਕ ਚੜ੍ਹਿਆ ਹੋਇਆ ਰੱਖੜੀ ਦਾ।
ਜੀ ਫਿਰ। ਤੁਸੀਂ ਨਵਾਂ ਸੂਟ ਸਵਾਓਗੇ?
ਨਵੇਂ ਤੇ ਸਮਝ ਨਹੀਂ ਆਉਂਦੀ ਕਿਹੜਾ। ਪਾਵਾਂਗੀ।
ਹਾਂਜੀ ਹੁਣ ਗਰਮੀ ਕਰਕੇ ਨਾ ਤੇ। ਰੰਗ ਵੀ ਉਹ ਬੰਦੇ ਨੂੰ ਹਲਕੇ ਹਲਕੇ ਸੋਹਣੇ ਲੱਗਦੇ ਹੈ।
ਹਾਂਜੀ ਹਾਂਜੀ। ਬਸ ਐਵੇਂ ਹੀ ਆ ਹੁਣ ਰੱਖੜੀ ਤੇ ਸੋਚਦੀ ਆ ਜਾਵਾਂਗੀ ਮੰਮੀ ਘਰ
ਹਾਂਜੀ ਹਾਂਜੀ ਕੁੜੀਆਂ ਨੂੰ ਸ਼ੌਕ ਹੁੰਦਾ ਨਾ ਰੱਖੜੀਆਂ ਦਾ। ਹਾਂ ਹਾਂ ਸਹੀ ਗੱਲ ਹੈ ਹੋਰ ਸਭ ਵਧੀਆ ਹਾਂਜੀ ਮੈਨੂੰ ਦੀਵਾਲੀ ਬੜੀ ਵਧੀਆ ਲੱਗਦੀ ਹੈ, ਰੌਣਕਾਂ ਹੁੰਦ ਦੀਆਂ ਘਰ ਚ ਸੁੱਖ ਨਾਲ ਦੀਵੇ ਜਗਾਈ ਦੇ ਹੈ।
ਅੱਛਾ ਜੀ, ਦੀਵਾਲੀ ਦਾ ਤਾਂ ਬੜਾ ਹੀ ਮਜ਼ਾ ਆਦਾ ਨਾ ਪਟਾਕੇੇ, ਕਿਆ ਤੋਂ ਬਡਾ ਡਰ ਤਾਂ ਲੱਗਦਾ ਹੈ।
ਹਾਂ ਹਾਂਜੀ ਉਹ ਤਾਂ ਹੈ ਹੀ ਨਾ ਬੱਚਿਆਂ ਕਰਕੇ ਡਰ ਲੱਗਦਾ ਨਾ ਕਿ ਚਲੋ। ਜੇ ਕੋਈ ਗ਼ਲਤ ਕੰਮ ਨਾ ਕਰ ਲੈਣ ਨਾ,
ਹਾਂ ਉਹੀ ਨਾ ਡਰ ਲੱਗਦਾ ਕੋਈ ਨਾ ਕੋਈ ਨਾ ਦੁਰਘਟਨਾ ਹੋ ਹੀ ਜਾਂਦੀ ਦੀਵਾਲੀ ਤੇ ਸੋਹਣੀ ਲੈਂਦੀ ਹੈ।
ਹਾਂਜੀ ਹੋ ਹੀ ਜਾਂਦੀ ਅੱਜ ਕੱਲ੍ਹ ਖ਼ਬਰਾਂ ਦੇ ਵਿੱਚ ਇੰਨੀ ਆਉਂਦੀ ਹੈ ਨਾ ਹਮ।
ਸਫਾਈਆਂ ਦਾ ਹੁੰਦਾ ਬਸ ਦੋ ਚਾਰ ਦਿਨ ਪਹਿਲਾਂ ਇੰਨੀਆਂ। ਸਫਾਈਆਂ ਕਰਨੀਆਂ ਪੈਂਦੀਆਂ ਨੇ ਘਰ ਦੀਆਂ, ਸਫ਼ਾਈਆਂ। ਔਰਤਾਂ ਨੇ ਤਾਂ ਘਰੇ ਸਫਾਈਆਂ ਕਰਨੀਆਂ।
ਹਾਂਜੀ ਔਰ ਤਾਂ ਥੱਕ ਜਾਂਦਾ। ਆਂ ਨੇ ਨਾ ਉਦੋਂ ਤੱਕ ਤਿਵਾਰ ਤੱਕ ਪਰ ਤਿਵਾਰ ਦੀ ਖੁਸ਼ੀ ਨਾਲ ਥਕਾਵਟ ਵੀ ਦੂਰ ਹੋ ਜਾਂਦੀ ਹੈ।
ਮਠਿਆਈਆਂ ਖਾ ਖਾ ਕੇ ਮੋਟੇ ਹੋ ਜਾਈਦਾ।
ਹਾਂ ਮਠਾਈਆਂ ਵੀ ਉਦੋਂ ਰੰਗ ਬਿਰੰਗੀਆਂ ਆਉਂਦੀਆਂ ਨੇ।
ਸਹੀ ਗੱਲ ਆ, ਰੰਗ ਬਿਰੰਗੀਆਂ ਆ।
ਹਾਂ ਬਾਜ਼ਾਰ-ਬਾਜ਼ਾਰ ਸੱਜ ਸਜਾਵਟਾਂ ਨਾਲ ਭਰੇ ਹੁੰ
ਹਾਂ ਬਾਜ਼ਾਰ ਸਜੇ ਹੁੰਦੇ ਨੇ, ਰੰਗ ਬਿਰੰਗੀਆਂ ਮਠਿਆਈਆਂ ਰੰਗ ਬਿਰੰਗੇ ਕੱਪੜੇ ਸਾਰਾ ਕੁਛ ਬੜਾ ਵਧੀਆ ਹੁੰਦਾ ਹੈ, ਵੇਖਣ ਵਿੱਚ ਜਿਹਦਾ ਕਰਦਾ ਰੋਜ਼ ਹੀ ਬਾਜ਼ਾਰ ਚੱਲਦੀ ਏ।
ਹੂੰ ਰੰਗ ਬਿਰੰਗੇ, ਫੁੱਲ ਗੁਲ ਦਸਤੇ ਬਾਜ਼ਾਰਾਂ ਦੇ ਵਿੱਚ ਅਸੀਂ ਵੀ ਚਾਹੀਦਾ ਨਾ, ਤੇ ਬਹੁਤ ਹੀ ਕੁੱਝ ਖ਼ਰੀਦ। ਕੇ ਆਈ ਦਾ ਬਾਜ਼ਾਰਾਂ ਚੋਂ,
ਹਾਂ ਦੀਵੇ ਬੜੇ ਸੋਹਣੇ ਮਿਲਦੇ ਆ ਅੱਜ-ਕੱਲ੍ਹ, ਤਾਂ, ਪਹਿਾਂ ਵਾਲੇ ਦੀਵੇ ਆਉਂ ਹੁੰਦੇ ਸੀ, ਸੀ ਇੰਨੇ ਸੋਹਣੇ ਪਹਿਲਾਂ ਤਾਂ ਬਸ ਮਿੱਟੀ ਦਾ ਦੀਵਾ ਆਦਾ ਹੁੰਦਾ ਸੀ, ਇਕੱਲਾ ਅੱਜ-ਕੱਲ੍ਹ ਤਾਂ ਦੀਵੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਆ ਗਏ, ਨੇ ਪਾਣੀ ਵਾਲੇ ਦੀਵੇ ਆ ਗਏ ਨੇ ਪਾਣੀ ਭਓ ਤੇ ਲੈਟ ਜਾ।
ਹਾਂਜੀ ਹਾਂਜੀ। ਮੈਂ ਵੀ ਪਿਛਲੀ ਵਾਰ ਦੇਖੇ ਸੀ ਇਹ, ਦੀਵੇ ਬਾਜ਼ਾਰ, ਤੇ ਅੱਜ ਕੱਲ ਤਾਂ ਬ ਬੱਚਿਆਂ ਨੂੰ ਸਕੂਲ ਦੇ ਵਿੱਚ ਬੜਾ ਕੁਛ ਸਿਖਾਂਦੇ ਨੇ। ਦੀਵਿਆਂ ਨੂੰ ਪੇ ਰੰਗ ਕਰਨੇ, ਉਹਨਾਂ ਦੀਆਂ ਸਜਾਵਟਾਂ ਕਰਨੀਆਂ। ਬੱਚੇ ਘਰ ਹੀ ਆ ਕੇ ਦੱਸ
ਮੇਰੇ ਤਾਂ ਬੱਚਿਆਂ ਦਾ ਪੋਟਰੀ ਦਾ ਲੈ ਚਰ ਲੱਗਦਾ ਜੀ ਉਹ ਤਾਂ ਦੀਵੇ ਆਪ ਬਣਾਉਂਦੇ ਨੇ ਉੱਥੇ ਉੱਥੇ ਉਹਨਾਂ ਦੇ ਸਕੂਲੇ ਮਸ਼ੀਨ ਹੈ ਤੇ ਉਹ ਦੀਵਾ ਬਣਾਉਦੇ ਵਿੱਚ ਹੋ ਮਿੱਟੀ ਦਾ
ਹਾਂ ਗਿੱਲੀ ਮਿੱਟੀ ਨੂੰ ਨਾ ਇੱਕ ਅ ਦੇ ਦੇ ਰੂਪ ਦੇ ਕੇ ਦੀਵਾ ਬਣ ਜਾਂਦਾ ਹੈ
ਹਾਂ ਦੀਵਾਲੀ ਦੇ ਤਾਂ ਬਸ ਐ ਹੀ ਆ ਬੜੇ ਮਜ਼ੇ ਆਉਂਦੇ ਨੇ
ਹਾਂ ਦੀਵਾਲੀ ਦਾ ਤਿਉਹਾਰ ਹਾਂ ਰੌਣਕਾਂ ਦਾ ਦੇਖੋ ਵੀਹ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਪਹਿਲਾਂ ਦਸ ਦਿਨ ਦੁਸਹਿਰਾ ਆਉਂਦਾ ਫਿਰ ਦੀਵਾਲੀ ਆਉਂਦੀ
ਹਾਂਜੀ ਹਾਂਜੀ
ਹ
ਬਥੇਰੇ ਪਰ ਮਜ਼ਾ ਵੀ ਬੜਾ ਆਂ
ਹਾਂਜੀ ਉਹ ਤਾਂ ਹੈ ਹੀ ਆਪਾਂ ਲੋਕ ਲੋਕਾਂ ਘਰੇ ਮਿਠਾਈਆਂ ਲੈ ਕੇ ਜਾਇਦੀਆਂ ਉਹਨਾਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦੇਈ ਦੀਆਂ
ਹਾਂ ਬੜੇ ਗਿਫਟ ਵੰਡੀ ਦੇ ਹੈ ਸਾਰੇ ਘਰਾਂ ਚ ਜਾਈ ਦਾ ਏ
ਹਾਂਜੀ ਹਾਂਜੀ ਇਹ ਤਾਂ ਦੇਖੋ ਭੈਣ ਭਰਾ ਦਾ ਤਿਉਵਾਰ ਹੈ ਸਾਰਿਆਂ ਦੇ ਘਰੇ ਖ਼ੁਸ਼ੀਆਂ ਰੌਣਕਾਂ ਲੈ ਕੇ ਆਉਣ ਵਾਲਾ ਤਿਉਹਾਰ ਹੈ
ਹਾਂ ਸਹੀ ਗੱਲ ਹੈ ਦੀਵਾਲੀ ਤੇ ਅੱਗੋਂ ਕਿਹੜਾ ਤਿਉਹਾਰ ਭਲਾ ਦੀਵਾਲੀ ਦੇ ਅੱਗੋਂ ਤੋਂ ਮੈਨੂੰ ਲੱਗਦਾ ਕ੍ਰਿਸਮਸ ਹੀ ਆ
ਹਾਂ ਕ੍ਰਿਸਮਿਸ ਆਉਂਦਾ ਕ੍ਰਿਸਮਿਸ ਆਉਂਦਾ ਹੈ ਫੇਿਰ ਹਾਂਜੀ ਹਾਂਜੀ ਜੀ
ਹਾਂ ਕ੍ਰਿਸ ਮਸ ਆਉਂਦਾ ਏ ਫੇਰ ਨਵਾਂ ਸਾਲ ਆ ਜਾਂਦਾ
ਤੇ ਫੇਰ ਲੋਹੜੀ ਆ ਜਾਂਦੀ ਦੇਖੋ ਲੋਹੜੀ ਕਿੰਨਾ ਲੋਹੜੀ ਵੇਖੋ ਭੈਣ ਭਰਾਵਾਂ ਦਾ ਤਿਉਹਾਰ ਏ ਕਿੰਨਾ ਵਧੀਆ ਤਿਉਹਾਰ ਏ
ਸਹੀ ਗੱਲ ਹੈ ਲੋਹੜੀ ਵਿੱਚ ਤਾਂ ਬੜਾ ਹੀ ਮਜ਼ਾ ਆਉਂਦਾ ਸਾਡੀ ਗਲੀ ਚ ਕੁਛ ਐ ਸਾਲ ਲੋਹੜੀ ਤੇ ਮੁੰਡਾ ਹੋਇਆ ਸੀ ਕਿਸੇ ਘਰ ਅਤੇ ਉਹਨਾਂ ਨੇ ਲੋਹੜੀ ਵੰਡੀ। ਇਨੇ ਡੀਜੇ ਲਾਏ ਇਨੇ ਡਾਂਸ ਅਤੇ ਬੜਾ ਹੀ ਮਜ਼ਾ ਆਇਆ ਬੜਾ ਹੀ ਮਜ਼ਾ।
ਹਾਂਜੀ ਐਵੇਂ ਨਾ ਘਰੇ। ਤੇ ਪਿੰਡਾਂ ਚ ਮਾਹੌਲ ਕਿ ਲੋਹੜੀ ਤੇ ਵੰਡਣ ਜਾਈਦਾ ਹੈ ਥਾਲ ਭਰ ਭਰ ਕੇ ਲੋਹੜੀਆਂ ਵੰਡ ਕੇ ਆਈ ਦੀਆਂ ਲੋਕਾਂ ਦੇ ਘਰ ਜਾਈਦਾ ਹੈ।
ਮੇਰੇ ਭਰਾ ਘਰੇ ਮੁੰਡਾ ਹੋਇਆ ਨਾ ਹੁਣ ਤੇ ਮੈਂ ਫੇਰ ਲੋਹੜੀ ਵੰਡ ਕੇ ਆਉਣੀ ਹੈ।
ਜ਼ਰੂਰ। ਜ਼ਰੂਰ ਹ ਪਰਮਾਤਮਾ ਸਭ ਨੂੰ ਦੇਵੇ ਹਾਂਜੀ ਹਾਂਜੀ ਹਾਂ ਰੌਣਕਾਂ ਲੱਗੀਆਂ ਰਹਿਣ ਦੇਖੋ। ਵਧੀਆ ਲੱਗਦੀਆਂ ਨੇ।
ਥੋੜੀ ਤੇ ਵਧੀਆ ਮੂੰਗਫਲੀ ਖਾਈ ਦੀ ਹੈ ਗਚੱਕ ਰਓੜੀਆਂ ਹੁੰਦੀਆਂ ਨੇ
ਹਾਂ ਅੱਜ ਕੱਲ੍ਹ ਤੇ ਕਿੰਨੇ ਤਰ੍ਹਾਂ ਦੀਆਂ ਗੱਚ ਕਾਂ ਆਂ ਲੱਗ ਨੇ ਇਹ ਵੇਲਾ ਹੁੰਦਾ ਸੀ ਘਰੇ ਭੱਠ ਲਵਾਈ ਹੁੰਦੇ ਸੀ ਗੇ।
ਹਮ ਤਿਉਹਾਰ ਸਾਰੇ ਵਧੀਆ ਨੇ ਹਰੇਕ ਤਿਉਹਾਰ ਦੀ ਆਪਦੀ ਆਪਦੀ ਮਤ ਪਤਾ ਹੈ ਤੇ ਹਰੇਕ ਤਿਉਹਾਰ ਦਾ ਆਪਦਾ ਆਪਦਾ ਹੀ
ਰੰਗ ਸਹੀ ਗੱਲ ਤੁਹਾਡੀ ਬਿਲਕੁਲ ਸਹੀ ਗੱਲ ਬੱਚਿਆਂ ਦੀ
ਕਿਹੜਾ ਤਿਉਹਾਰ ਆਏਗਾ ਬਸੰਤ
ਬਸੰਤ ਆ ਜਾਂਦੀ ਹੈ।
ਬੜਾ ਹੀ ਬੱਸ। ਬਸੰਤ ਤੇ ਪਤੰਗ ਉਡਾਉਣ। ਨੇ ਬੱਚੇ ਪਤੰਗਾਂ ਦਾ ਪੂਰਾ ਜ਼ੋਰ ਹੁੰਦਾ।
ਪਰ ਅੱਜ ਕੱਲ੍ਹ ਦੇਖੋ ਜਿਹੜਾ ਆਪਾਂ। ਅਦੇ ਵਿੱਚ ਖ਼ਬਰਾਂ ਦੇ ਵਿੱਚ ਸੁਣਦੇ ਹ ਅ ਚਾਈਨਾ ਡੋਰ ਹੈ ਵਰ ਵਨੀ ਹਮ
ਡੋਰ ਵੀ ਤਾਂ ਹਾਂ ਸਹੀ ਵਰਤਣੀ ਚਾਹੀਦੀ ਹੈ ਕਿਸੇ ਚੰਗੀ ਕੰਪਨੀ ਦੀ ਅਤੇ ਮਾੜੀ ਕੰਪਨੀ ਦੀ ਡੋਰ ਹੈ ਜਿਹੜੀ ਉਹ
ਨਹੀਂ ਵਰਤਣੀ ਚਾਹੀਦੀ ਨੁਕਸਾਨ ਕਰ ਜਾਂਦੀ ਹੈ।
ਹਾਂਜੀ ਹਾਂਜੀ। ਉਹ ਤੋਂ ਬਾਅਦ ਆ ਜਾਂਦੀ ਹੈ। ਹੋਲੀ।
ਹੋਲੀ ਆ ਜਾਂਦੀ ਹੈ ਦੇਖੋ ਜੀ ਰੰਗਾਂ ਦਾ ਤਿਉਹਾਰ
ਹਾਂ ਹੋਲੀ ਤਾਂ ਮੇਰੇ ਬੱਚੇਆਂ ਨੂੰ ਐਨੀਂ ਦ ਨਾ ਓਨਾਂ ਨੇ ਰਾਤੀ ਹੀ ਗੁਬਾਰੇ ਫਲਾ ਲੈਣੇ ਆ।
ਹਾਂਜੀ।
ਪਚਕਾਰੀਆਂ ਲਿਆਣੀਆ ਜੋ ਸਵੇਰ ਦੇ ਰੰਗਾ ਰੰਗ ਚੱਲਦਾ ਢਾਈ ਤਿੰਨ ਵਜੇ ਤੱਕ ਓਨਾਂ ਨੇ ਬਸ ਰੰਗੀ ਜਾਣੈ ਇੱਕ ਦੂਜੇ ਨੂੰ
ਬਸ ਏਦਾਂ ਈ ਐ ਜੀ, ਸਾਰੇਆਂ ਦੇ ਹੀ ਹੋਲੀ ਤੋਂ ਦੇਖੋ ਕਈ ਦਿਨ ਪੈਲਾਂ ਬਜਾਰਾਂ ਦੇ ਵਿੱਚ ਵੰਨ- ਸਵੰਨਾ ਸਮਾਨ ਆ ਜਾਂਦੈ। ਬੱਚਿਆਂ ਨੂੰ ਸੋ਼ਕ ਚੜ ਜਾਂਦੇ ਕਿਤੇ ਲਾਲ, ਪੀਲੇ, ਨੀਲੇ, ਕਾਲੇ਼ ਰੰਗਾਂ ਦੇ ਰਾਂਗ ਆ ਵਾਲੇ ਵੀ ਲੇ ਆਈਏ ਗਬਾਰੇ ਲੇ ਆਈਏ
ਸਈ ਗੱਲ ਆ। ਹੁਣ ਸਮਾਨ ਈ ਬੜਾ ਆ ਗੇਆ ਏ, ਮੇਰੇ ਟਾਈਮ ਤੇ ਤਾਂ ਨਈ ਏਨਾਂ ਸਮਾਨ ਹੈਗਾ ਸੀ। ਹੋਨ ਤਾਂ ਫੋਗ ਵਾਲਾ ਆ ਗੇਆ ਰੰਗ ਓ ਮੋਮਬੱਤੀ ਜੀ ਆਂਦੀ ਆ, ਓਨੂੰ ਅੱਗ ਲਗਾਂਦੇ ਨੇ ਤੇ ਓ ਫੋਗ ਜੀ ਕੜ ਦਾ ਰੰਗ
ਹਾਂਜੀ, ਹਾਂਜੀ, ਹਾਂਜੀ ਰੰਗ ਤਾਂ ਦੇਖੋ ਬੋਤ ਕਿ ਏ ਇੱਕ ਵੇਲੇ ਆਪਾਂ ਨੂੰ ਥੋੜੇ, ਥੋੜੇ ਰੰਗ ਮਿਲਦੇ ਸੀ। ਅੱਜ-ਕੱਲ ਤਾਂ ਹਾਰ ਕੋਈ ਇੱਕ ਰੰਗ ਮਿਲ ਜਾਂਦਾ ਆਪਾਂ ਨੂੰ ਬਜਾਰ
ਸੲਈ ਗੱਲ ਐ। ਗੁਲਾਲ ਲੈ ਕੇ ਆਂਦੇ ਨੇ ਓਰਗੈਨਿਕ ਵਰਤਦੇ ਲੋਕੀ ਅੱਜ-ਕੱਲ, ਵੀ ਕਿਸੇ ਦਾ ਨੁਕਸਾਨ ਵੀ ਨਾ ਹੋਵੇ
ਰੰਗ ਬਣਾਂਦੇ ਨੇ ਦੇਖ ਓ ਓਨਾਂ ਦੀਆਂ ਖੁਸ਼ਬੋਹਾ ਈ ਵੱਖਰੀਆਂ ਹੁੰਦੀਆਂ ਹਾਂਜੀ, ਹਾਂਜੀ।
ਬੜੀ ਵਦੀਆ ਗੱਲ ਦੱਸੀ ਏ। ਮੈਂ ਨੀ ਕਦੇ ਗੁਲਾਬਾਂ ਦੇ ਪ ਤੇਆਂ ਦਾ ਰੰਗ ਵੇਖੇਆ।
ਨਈ ਜੀ, ਗੁਲਾਬਾਂ ਦੇ ਪੱਤੇਆਂ ਦੇ ਰੰਗ ਬਨ ਜਾਂਦੇ ਨੇ ਬੜੇ ਸੋਨੇ
ਅੱਛਾ ਜੀ।
ਹਾਂਜੀ, ਨਾ ਤਾਂ ਨੁਕਸਾਨ ਦਾਏਕ ਕਿਸੇ ਨੂੰ ਨਾ, ਹਾਂਜੀ ਹੋਰ ਠੀਕ ਨੇ ਬੱਚੇ ਠੀਕ ਨੇ?
ਹਾਂਜੀ, ਹਾਂਜੀ ਵਦੀਆ, ਵਦੀਆ ਹੋਲੀ ਤੋਂ ਬਾਦ ਭਲਾ ਕੇੜਾ ਤੇਹੋਰ ਆਂਦਾ ਏ?
ਹੋਲੀ ਤੋਂ ਵਸਾਖੀ ਆ ਜਾਏਗੀ ਜੀ ਦੇਖ ਦੇਖੋ ਕਨਕਾਂ ਨਾਲ ਦੇਖੋ ਤੇਓਹਾਰ ਕਿਸਾਨਾਂ ਦਾ ਆਪਨਾ ਸਭ ਦਾ ਤੇਓਹਾਰ ਵਸਾਖੀ ਏ।
ਸਹੀ ਗੱਲ ਆ, ਵਸਾਖੀ ਏਦਾ ਸਭ ਤੋਂ ਮਜ਼ਾ ਆਂਦਾ ਵੱਦ ਨਵੀਂ ਕਣਕ
ਨਵੀਂ ਕਨਕ ਓਣੀ ਏ ਸਹੀ ਗੱਲ ਤੋਡੀ।
ਵਦੀਆ ਤੇਓਹਾਰ ਐ। ਬੜੇ ਮੇਲੇ ਲੱਗਦੇ ਏ ਵਸਾਖੀ
ਹਾਂਜੀ, ਹਾਂਜੀ ਮੇਲੇ ਤਾਂ ਪੂਰੇ। ਦੇਖੋ ਮਾਵਾਂ ਆਪਦੇ ਪੁੱਤਾਂ ਲਈ ਓ ਓ ਓ ਪਰੋਂਦੀਆਂ ਨੇ ਹਾਰ ਪਰੋਂਦੀਆਂ ਨੇ ਤੇ ਓਨਾਂ ਦੇ ਬੱਚੇਆਂ ਦੇ ਗਲਾਂ ਚ ਪਾਓਦੀਆਂ ਨੇ ਕਿੱਡੀ ਖੁਸ਼ੀ ਵਾਲਾ
ਬੜਾ ਵਦੀਆ ਬੋਤ ਵਦੀਆ ਬੋਤ ਵਦੀਆ ਤੇਓਹਾਰ ਹੁੰਦਾ ਵਸਾ
ਹਾਂਜੀ, ਕਨਕਾਂ ਆਂਓਦੀਆਂ ਨਾ ਕਿਸਾਨਾਂ ਨੂੰ ਖੁਸ਼ੀ ਚੜ ਜਾਂਦੀ ਐ ਵਸਾਖੀ ਤੇ
ਓਦੋਂ ਈ ਤਾਂ ਸਾਰੇ ਬਜਾਰ ਭਰ ਜਾਂਦੇ ਨੇ ਵਸਾਖੀ ਤੇ, ਲੋਕੀ ਖਰੀਦਾ- ਖਰਾਦੀ ਵੱਲੇ ਹੋ ਜਾਂਦੇ ਨੇ। ਤਾਰੀਖ
ਹਾਂਜੀ, ਪੈਸੇ ਆ ਜਾਂਦੇ ਫੇਰ ਬਜਾਰਾਂ ਚ ਰੋਨਕਾਂ ਲੱਗ ਜਾਂਦੀ ਆਂ ਨੇ।
ਹਾਂਜੀ, ਫੇਰ ਬਜਾਰਾਂ ਚ ਜਾਂਦੇ ਨੇ ਓਹ ਵੰਨ- ਸਵੰਨੇ ਕੱਪੜੇ ਲੈਂਦੇ ਨੇ ਬੱਚਿਆਂ ਨੂੰ ਲੈ ਕੇ ਦਿੰਦੇ ਨੇ ਏਂਦੇ ਨਾਲ ਈ ਬਜਾਰਦਾਰੀ ਚੱਲੀ ਜਾਂਦੀ
ਹਾਂਜੀ, ਹਾਂਜੀ ਕਿਸਾਨਾਂ ਨਾਲ ਈ ਜੀ ਸਾਰੇਆਂ ਦੀ ਜ਼ਿੰਦ ਗੀ ਐ ਦੇਖ ਕਰੋਨਾ ਓਹ ਕਰੋਨਾ ਕਰਕੇ ਹੀ ਸਭ ਦਾ ਕਾਰੋਬਾਰ ਚੱਲਨੈ।
ਬੇਲਕੋਲ ਜੀ, ਤੇਓਹਾਰਾਂ ਦਾ ਆਪਨੀ ਜਿਂਦਗੀ ਚ ਮਹੱ ਮਤਲਬ ਹੈ ਈ ਬੋਤ। ਜਿਵੇਂ- ਜਿਵੇਂ ਤੇ਼ਹਾਰ ਨੇੜੇ ਆਉਂਦਾ ਜਾਂਦੈ ਐ, ਨੇੜੇ ਆਉਂਦਾ ਜਾਂਦੈ ਓਵੇਂ, ਓਵੇਂ ਖੁਸ਼ੀਆਂ ਰਜੇਵੇਂ ਸ਼ੁਰੂ ਜਾਂਦੇ ਨੇ ਫੇਰ ਜਦੋਂ ਤੇਹਾਰ ਬੰਦ ਹੋ ਜਾਂਦੈ ਫੇਰ ਥੋੜਾ ਜਾ ਸ਼ਾਂਤੀ ਹੋ ਜਾਂਦੀ ਏ। ਫੇਰ, ਫੇਰ ਨਵੇਂ ਤੇਹਾਰ ਦੀ ਤਿਆਰੀ ਸ਼ੁਰੂ ਹੋ ਜਾਂਦੀ ਐ।
ਹਾਂਜੀ, ਹਾਂਜੀ ਓਈ ਐ ਨਾ, ਜਿਵੇਂ ਏਕ ਖੁਸ਼ੀ ਦਾ ਆਨਾ
ਹਾਂਜੀ।
ਆਨਾ ਇੱਕ ਜ਼ਿੰਦਗੀ ਦੇ ਵਿੱਚ ਤੇਹਾਰ ਬਸ
ਬਿਲਕੁਲ ਸਹੀ ਕਿਹਾ, ਤੁਸੀਂ। ਹਾਂਜੀ- ਹਾਂਜੀ ਚਲੋ, ਤਿਉਹਾਰ ਤਾ ਚਲੋ, ਆਂਦੇ- ਜਾਂਦੇ ਰਹਿਣੇ ਹੈ, ਸਾਰਿਆਂ ਨੇ ਮਨਾਂਦੇ ਵੀ ਰਹਿਣਾ।
ਹਾਂਜੀ। ਪਰਮਾਤਮਾ ਸਭ ਦੇ ਤਿਉਹਾਰ ਖ਼ੁਸ਼ੀਆਂ ਭਰੇ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।